ਹੋ ਠੀਕ, ਠਾਕ?
ਹਾਂ, ਠੀਕ-ਠਾਕ। ਤੁਸੀਂ ਦੱਸੋ?
ਅਸੀਂ ਵੀ ਠੀਕ, ਠਾਕ ਹਾਂ।
ਕੀ ਖਾਂਦੇ ਜੇ?
ਕੁਛ ਨਈ, ਬੈਠੀ ਹਾਂ।
ਅੱਛਾ। ਕੋਝ ਨੀ, ਮੈਂ ਹੁਣੇ ਅ ਐਪਲੀਕੇਸ਼ਨ ਪੋਣੀ ਹੀ ਤੇ, ਓਹ ਕੰਪਿਊਟਰ ਤੇ ਪੋਣ ਡੀ ਸਾ। ਮੈਂ ਬਾਅਦ ਚੋਂ ਫ਼ੋਨ ਕਰਦੀਂ, ਆ ਉਹੀ ਕਰਾ ਕੀਤਾ।
ਅੱਛਾ।
ਹਾਂਜੀ।
ਕੰਪਿਊਟਰ ਤੇ ਕੰਮ ਕਰਣ ਦੇ ਨੇ।
ਹਾਂਜੀ- ਹਾਂਜੀ, ਓਹੀ ਮੈਂ ਥੋੜੀ ਐਪਲੀਕੇਸ਼ਨ ਪਾਉਣੀ ਹੀ ਤੇ ਓਹ ਪਾ ਰੀ ਸੀ, ਹਾਂਜੀ।
ਆਹ ਏਹ ਵੀ ਬੜਾ ਹੁਣ ਸੋਖ ਹੈ ਨਾ ਕੰਪਿਊਟਰ ਦਾ।
ਹਾਂਜੀ ਹਾਂਜੀ, ਬਹੁਤ ਸੋਖ ਵਾ, ਘਰੋਂ ਹੀ ਚੀਜ਼ਾਂ ਕਰ ਲਈ ਦੀਆਂ।
ਘਰੇ ਬਹਿ ਕੇ ਬੰਦਾ ਅਰਾਮ ਨਾਲ ਕੰਮ ਕਰ ਲੈਂਦਾ।
ਅ ਹਾਂ, ਕੇ ਵੀ ਕੰਮ ਤੇ ਆ ਜਾਂਦਾ ਕੰਪਿਊਟਰ।
ਅੱਛਾ।
ਹਾਂ, ਨੈੱਟ ਇੰਟਰਨੈੱਟ 'ਤੇ ਕੋਈ ਵੀ ਚੀਜ਼ ਵੇਖਣੀ ਹੋਏ। ਓਹ ਸਾਰਾ ਕੁਝ ਪੈਦਾ ਹੋ ਜਾਂਦਾ।
ਮਤਲਬ ਸਾਰਾ ਇੰਟਰਨੈੱਟ ਸਭ ਕੁਝ ਚੱਲਦਾ ਨਾ ਇਹਦੇ 'ਤੇ
ਹਾਂ, ਹਾਂ। ਸਭ ਕੁਝ ਆਉਂਦਾ ਉਹ ਜੇ ਕੋਈ ਪ੍ਰੈਜਟੇਸ਼ਨ ਬਣਾਉਣੀ ਹੋਏ ਕੋਈ ਵਧੀਆ ਤਰੀਕੇ ਨਾਲ, ਉਹ ਹੋ ਜਾਂਦਾ ਵਾ। ਹੋਰ ਵੀ ਬੜੀਆਂ ਚੀਜ਼ਾਂ ਹੁੰਦੀਆਂ ਵਾ ਵਰਡ ਪੈਡ ਕੋਲ ਬਹੁਤ ਕੁਝ ਹੈ
ਠੀਕ ਹੈ, ਮਤਲਬ ਪੜ੍ਹਾਈ ਦਾ ਵੀ ਕੰਮ ਇਥੇ ਚੱਲ ਜਾਂਦਾ ਨਾ ਕੋਈ ਵੀ।
ਹਾਂਜੀ, ਹਾਂਜੀ। ਪੜ੍ਹਾਈ ਦਾ ਵੀ ਚੱਲ ਜਾਂਦਾ।
ਠੀਕ।
ਹਾਂ, ਪੜ੍ਹਾਈ ਦਾ ਉਹ ਪੜ੍ਹਾਈ ਦਾ ਸੁਖ ਵਾ। ਫੋਨ ਤੇ ਛੋਟੀ ਸਕ੍ਰਰੀਨ ਹੁੰਦੀ, ਕੰਪਿਊਟਰ ਤੇ ਸਗੋਂ ਵੱਡੀ ਹੁੰਦੀ ਐ।
ਹਾਂਜੀ। ਇਹ ਤੇ ਗੱਲ ਹੈਗੀ ਏ।
ਫੋਨ 'ਤੇ ਲਾਗ ਹੋ ਕੇ ਵੇਖਣਾ ਅਤੇ ਕੰਪਿਊਟਰ ਦਾ ਇਹ ਆ ਵੀ ਦੂਰ ਹੋ ਕੇ ਵੇਖਲੀ ਦਾ ਥੋੜ੍ਹਾ ਜਿਹਾ ਡਿਸਟੈਂਸ
ਹਾਂ। ਇਹ ਹੈ ਨਾ ਵੀ ਫੋਨ ਜਿਹੜਾ ਵੀ ਉਹ ਕੰਪਿਊਟਰ ਉਹਨੂੰ ਆਪਾਂ ਮੇਜ ਤੇ ਰੱਖ ਕੇ ਕੁਰਸੀ ਤੇ ਬਹਿ ਕੇ ਕਰ ਸਕਦੀ ਆ ਨਾ, ਫੋਨ ਨੂੰ ਹੱਥ ਚ ਫੜ ਕੇ ਕਰਨਾ ਪੈਂਦਾ।
ਹਾਂ, ਹਾਂ ਭਾਵੇਂ ਤੁਸੀਂ ਵੇਖ ਲੋ ਬੈਂਕ, ਵੇਖ ਲੋ ਕਿਸੇ ਵੀ ਦੁਕਾਨ ਜਾਓਗੇ ਉੱਥੇ ਹੁੰਦਾ ਵਾ, ਕਿਸੇ ਵੀ ਆਫਿਸ 'ਚ ਹੁੰਦਾ ਵਾ ਮਤਲਬ ਬੜਾ ਲਾਭ ਲੈਂਣਦੇ ਅਹਿੰ।
ਲਾਭ ਲੈਣ ਦਏ ਲੋਕੀ ਹੁਣ ਬੈਂਕਾਂ ਚ ਵੀ ਸਾਰਾ ਕੰਪਿਊਟਰ ਰਾਹੀਂ ਕੰਮ ਚੱਲਣ ਦਿਆ।
ਹਾਂ, ਕੰਪਿਊਟਰਾਂ ਰਾਹੀਂ।
ਨਿੰਟ, ਮਿੰਟੋ ਮਿੰਟ ਹੀ ਪਤਾ ਕੰਪਿਊਟਰ ਤੋਂ ਚੈੱਕ ਕਰ ਲੈਂਦੇ ਨੇ ਵੀ ਹਾਂ ਜੇ ਆਹ ਇੱਥੇ ਆਹ ਗੱਲ ਹੈ ਕੋਈ ਵੀ ਖਾ ਪਤਾ ਹੋਏ ਕਿਸੇ ਦਾ ਅਕਾਊਂਟ, ਮਿੰਟੋ ਮਿੰਟ ਹੀ ਪਤਾ ਲੱਗ ਜਾਂਦਾ ਸਾਰਾ ਕੁਛ
ਹਾਂ, ਹਾਂ ਮਿੰਟੋ ਮਿੰਟ ਹੀ ਲੱਗ ਜਾਂਦਾ ਪਤਾ ਹੋਰ ਕਿ ਨਾਲ ਜ ਵੇਖੋ ਜੇ ਕੰਪਿਊਟਰ ਬਿਨਾਂ ਤੇ ਹੁਣ ਸਰਦਾ ਨਹੀ, ਮਾੜਾ ਜਿਹਾ ਵੀ ਸਰਵਰ ਜੇ ਡਾਊਨਲੋਡ ਹੋ ਜਾਂਦਾ ਕੰਪਿਊਟਰ 'ਚ ਕੋਈ ਖਰਾਬੀ ਆ ਜਾਂਦੀ, ਤੇ ਕੰਮ ਨੀ ਹੁਣ ਹੁੰਦਾ ਫਿਰ
ਹਾਂ ਕੰਪਿਊਟਰ ਨਹੀਂ ਚੱਲੇ ਤੇ ਕੋਈ ਸਾਰਾ ਔਨਲਾਈਨ ਕੰਮ ਹੀ ਬੰਦ ਹੋ ਜਾਂਦਾ ਤੇ।
ਹਾਂ ਔਨਲਾਈਨ ਵੇਖਿਆ ਹੋਣਾ ਉਹ ਕਈ ਦੁਕਾਨਾਂ ਤੇ ਜਾਂਦੇ ਕਹਿੰਦੇ ਅ ਮਸ਼ੀਨ ਖਰਾਬ ਆ, ਕੰਪਿਊਟਰ ਦਾ ਚੱਲਣ ਨੀ ਦਿਆ ਸਰਵਰ ਡਾਊਨ ਆ
ਹਾਂਜੀ, ਇਹੋ ਹੀ ਨਾ ਜਿੱਦਾਂ ਆਧਾਰ ਕਾਰਡ ਬਣਾਉਣਾ ਕੋਈ ਵੀ ਸਰਟੀਫਿਕੇਟ ਕੋਈ ਵੀ ਔਨਲਾਈਨ ਚੀਜ਼ ਕਰਵਾਉਣੀ ਹੈ ਤੇ ਜੇ ਬੰਦ ਹੋ ਗਿਆ ਕੰਪਿਊ ਤੇ ਕੰਮ ਵੀ ਨਹੀਂ ਹੋਣਾ ਹੈਗਾ।
ਬਸ, ਮੰਨੋਰੰਜਨ ਦੀਆਂ ਵੀ ਚੀਜ਼ਾਂ ਵੇਖ ਲੈਂਦਾ ਬੰਦਾ ਨਾਲੇ ਬੰਦਾ ਹੌਲੀ -ਹੌਲੀ ਸਿੱਖ ਲੈਂਦਾ ਵਾ।
ਹਾਂਜੀ ਨਾਲੇ ਸਿੱਖਿਆ ਜਾਂਦਾ ਨਾ
ਹਾਂ ਸਿੱਖਿਆ ਜਾਂਦਾ ਨਾਲ ਅੱਗੇ ਬੜਾ ਸੁਖ ਹੋ ਜਾਂਦਾ
ਤੁਹੀ ਆਪਣਾ ਰੱਖਿਆ ਕੰਪਿਊਟਰ।
ਹਾਂ, ਹਾਂ ਆਪਣਾ
ਠੀਕ ਹੈ ਸਗੋਂ ਵਧੀਆ, ਕਿੰਨੇ ਕੁ ਦਾ ਆਇਆ ਸੀ ਤੁਹਾਡਾ
ਇਹ ਨਹੀਂ ਇਹ ਤੇ ਮੈਂ ਚੱਲਦਾ ਲਿਆ ਹੀ ਉਹ ਆਪਣੇ ਰਿਸ਼ਤੇਦਾਰ ਤੋਂ, ਪਤਾ ਨੀ ਕਿੰਨੇ ਦਾ
ਠੀਕ ਏ ਠੀਕ ਐ
ਹਾਂਜੀ। ਮੈਂ ਪਹਿਲਾਂ ਸਿੱਖਿਆ ਸੀ, ਤੇ ਫਿਰ ਸੋਚਿਆ ਲੈਂਦੀ ਤੇ ਉਹਨਾਂ ਦਾ ਓਦਾਂ ਹੀ ਪਿਆ ਸੀ
ਹਮ ਹਮ।
ਤੇ ਫੇਰ ਅਹੀ ਲੈ ਲਿਆ।
ਠੀਕ ਹੈ ਓਦਾਂ ਨਵਾਂ ਲੈਣਾ ਹੋਏ ਤੇ ਪੰਜਾਹ ਹਜ਼ਾਰ ਤੱਕ ਆਈ ਜਾਂਦਾ ਹੋੁਣਾ।
ਹਾਂ ਇੰਨੇ ਦਾ ਤੇ ਆ ਹੀ ਜਾਂਦਾ ਹੋਣਾ। ਵੇਖਿਆ ਨੀ ਅਸੀਂ ਤੇ ਉਹਨਾ ਕੋਲ ਓਦਾਂ ਹੀ ਚੱਲਦਾ ਲਿਆ ਸੀ ਹਾਈ ਤੇ ਚੱਲੀ ਜਾਂਦਾ।
ਆਹ ਲੈ ਕੇ ਰੱਖਣਾ ਚਾਹੀਦਾ ਵਾ ਬੱਚਾ ਨਾਲੇ ਸਿੱਖ ਲੈਂਦਾ ਨਾਲੇ ਕੋਈ ਨਾ ਕੋਈ ਕੰਮ ਆਪਣਾ ਔਨਲਾਈਨ ਕਰ ਲੈਂਦਾ ਹੈਾ ਸਕੂਲ ਦਾ ਹੋਏ ਕੋਈ ਵੀ ਹੋਏ।
ਹਾਂ। ਇਹ ਵੀ ਗੱਲ ਹੈਗੀ ਪਰ ਜਦੋਂ ਅਸੀਂ ਜ਼ਿਆਦਾ ਮਤਲਬ ਇਹ ਤਾਂ ਸੌਖਾ ਹੈਗਾ ਵਾ ਪਰ ਜੋਂ ਅਸੀਂ ਜਿਆਦਾ ਇਹਨੂੰ ਵਰਤੀਏ ਫੇਰ ਉਹ ਉਹ ਹੋ ਜਾਂਦੇ ਆਦੀ ਜੀ ਹੁੰਦੇ ਆ।
ਅੱਛਾ।
ਹਾਂ ਜ਼ਿਆਦਾ ਵੀ ਨਹੀਂ ਵੇਖਣਾ ਚਾਹੀਦਾ
ਠੀਕ ਐ।
ਹਾਂਜੀ ਜਿਆਦਾ ਵੀ ਨੀ ਵੇਖਣਾ ਚਾਹੀਦਾ ਵੈਸੇ ਇਹਦਾ ਇਹ ਕੰਮ ਆ ਕਿ ਇਹਦੀਆਂ ਉਹ ਫੇਰ ਸਰਵਿਸ ਜ ਕਰਾਉਣੀ ਪੈਂਦੀ ਵਿੰਡੋ ਵਾਂਡੋ ਵੇਖਣੀ ਪੈਂਦੀ ਹੈ ਉਹ ਵੀ ਖਰਚਾ ਆ ਜਾਂਦਾ।
ਹਾਂਜੀ ਇਹ ਤੇ ਗੱਲ ਹੈਗੀ ਜਿਹੜੀ ਆਪਾਂ ਚੀਜ਼ ਵਰਤਣੀ ਆ ਤੇ ਫਿਰ ਪੈਸੇ ਤੇ ਥੋੜੇ ਬਹੁਤੇ ਲੱਗਣੇ ਹੀ ਨੇ।
ਹਾਂ ਉਹ ਫੇਰ ਲੱਗਦੇ ਆ
ਤ ਸੁੱਖ ਲੈਣਾ ਵੈਂ ਤੇ ਫੇਰ ਥੋੜਾ ਬਹੁਤਾ ਸਾਨੂੰ ਵੀ ਖਰਚਾ ਕਰਨਾ ਹੀ ਪੈਣਾ।
ਹੂੰ ਕਰਨਾ ਪੈਣਾ ਬਾਕੀ ਇਹ ਆ ਵੀ ਘਰੇ ਬਹੀ ਦਾ ਵਾ ਤੇ ਵੇਖਲੀ ਦਾ ਵਾ। ਕੰਮ ਕੁਮ ਕਰ ਲਈਦਾ ਪਹਿਲਾਂ ਤਾਂ ਪਹਿਲਾਂ ਮਤਲਬ ਪਹਿਲਾਾਂ ਜਿਹੜਾ ਟੈਮ ਹੁੰਦਾ ਹੀ। ਲੋਕਾਂ ਕੋਲ ਕਿਹੜਾ ਕੋਈ ਹੁੰਦਾ ਸੀ ਫੋਨ ਵੀ ਨਹੀਂ ਸੀ। ਉਹ ਕੋਈ ਰਿਜਲਟ ਵੇਖਣ ਜਾਣਾ। ਤੇ ਬਾਹਰ ਕਿਤੇ ਜਾਣਾ ਵੇਖਣ ਜਿੱਥੇ ਕੰਪਿਊਟਰ ਵਾਲਾ ਸੈਂਟਰ ਹੁੰਦਾ ਸੀ।
ਹਾਂਜੀ
ਕੋਈ ਐਪਲੀਕੇਸ਼ਨ ਫੋਮ ਭਰਨਾ। ਉਹ ਬਾਹਰ ਜਾਈਦਾ ਹੁਣ ਤੇ ਵੈਸੇ ਮੈਂ ਜ਼ਿਆਦਾ ਘਰੇ ਕਰ ਲੈਂਦੀ ਆਾਂ।
ਆਹ ਹੁਣ ਤੇ ਲੋਕੀ ਆਪਣਾ ਘਰ -ਘਰ ਰੱਖਿਆ ਵਾ ਆਪਣਾ ਘਰੇ ਹੀ ਸਾਰਾ ਕਰ ਲੈਂਦੇ ਨੇ ਸ਼ਹਿਰ ਜਾਣ ਦੀ ਲੋੜ ਨੀ ਪੈਂਦੀ ਜ਼ਿਆਦਾਤਰ।
ਹਾਂ ਹਾਂ।
ਕੋਈ ਵੀ ਮਤਲਬ ਆਧਾਰ ਕਾਰਡ ਹੈ ਪੈਨ ਕਾਰਡ ਹੈ ਕਈ ਤੇ ਘਰੋਂ ਹੀ ਅਪਲਾਈ ਕਰ ਲੈਂਦੇ ਨੇ।
ਹਾ। ਕਰਦੀਦਾ ਜਦੋਂ ਉਹ ਕੰਪਿਊਟਰ ਚ ਹੁੰਦਾ ਵਾ ਨਾ ਪ੍ਰੋਸੈਸ
ਹਾਂਜੀ ਇਹਦਾ ਵੀ ਥੋੜਾ ਪੈਸੇ ਵੀ ਫਿਰ। ਬਚ ਜਾਂਦੇ ਨੇ ਸ਼ਹਿਰ ਜਾਵਾਂਗੇ ਤੇ ਫੇਰ ਉੱਥੇ ਤੇ ਪੈਸੇ ਸਾਡੇ ਲੱਗਦੇ ਨੇ ਕੋਈ ਚੀਜ਼
ਹਾਂ ਹਾਂ ਉਹ ਤੇ ਫੇਰ ਲੱਗਣੇ ਆ ਜਿੱਥੇ ਕੰਮ ਹੋਣਾ ਉੱਥੇ
ਇੱਥੇ ਔਨਲਾਈਨ ਜਿਹੜੀ ਫੀਸ ਉਹੀ ਲੱਗਣੀ ਹੈ ਜਿੰਨੀ ਲੱਗਣੀ ਹੈ ਜਿਹੜੇ ਵਾਧੂ ਪੈਸੇ ਉਹ ਨਹੀਂ ਨਾ ਲੱਗਣੇ ਹੈਗੇ।
ਨਾ ਨਾ ਉਹ ਆਪਣੇ ਕਰਦੇ ਨੇ ਆਪਣੇ ਵਧ ਲੈਂਦੇ ਨੇ ਨਾ। ਉਹਨਾਂ ਨੇ ਕੀਤਾ ਅਹੀ ਚ ਘਰੇ ਕਰੱਲ
ਹਾਂ ਹੁਣ ਤੇ ਮਤਲਬ ਜੀ। ਜਿੰਨੀਆਂ ਦੁਕਾਨਾਂ ਤੇ ਵੇਖਲੋ ਜ਼ਿਆਦਾ ਇਹੋ ਹੀ ਕੰਮ ਚੱਲਣ ਡਿਆ ਆਉਣ ਲੈਣ ਦਾ ਹੀ।
ਹਾਂ ਆਨਲਾਈਨ
ਆਨਲਾਈਨ ਦਾ ਤੇ ਦਿਖਾਉਣ ਦਾ ਲੋਕਾਂ। ਕੋਲੀਆਂ ਨੇ ਕਿਤੇ ਆਧਾਰ ਕਾਰਡ ਦੀ ਕਿਤੇ ਪੈਨ ਕਾਰਡ ਦੀ ਪੈਸੇ ਕਢਾਉਣ ਦਾ ਵੀ ਕੰਮ ਮਤਲਬ ਹੁਣ ਕੰਪਿਊਟਰਾਂ ਹੀ ਦੁਕਾਨਾਂ ਨੈਟ ਤੇ ਚੱਲ ਪਿਆ ਵਾ ਦੁਕਾਨਾਂ ਤੇ।
ਉਹਦਾ ਵੀ ਹੈਗਾ ਵਾ ਲੋਕੀ ਇਤੋਂ ਵੀ ਬੜਾ ਕਮਾਉਣ ਡ ਨਾਲ
ਚਲੋ ਜੀ ਬੈਂਕ ਚ ਜਾਣ ਦੀ ਲੋੜ ਨੀ ਪੈਸੇ ਕਢਾ ਕੇ ਸ਼ਾਹਰੋ ਨੂ ਘਰ ਆ ਜਾਓ।
ਹਾਂ ਉਹੀ ਨਾ ਇੱਕ ਲੋਕਾਂ ਨੂੰ ਛੇਤੀ ਵੀ ਮਿਲ ਜਾਂਦੇ ਆ ਤੇ ਜਿਹੜਾ ਕਰਨ ਡਿਆ ਕੰਮ ਉਹਨੂੰ ਵੀ ਪੈਸੇ ਮਿਲ ਜਾਂਦੇ।
ਹਾਂ ਜਿਆਦਾ ਲੋਕਾਂ ਨੂੰ ਛੇਤੀ। ਕਾਹਲੀ ਆ ਨਾ ਕਾਹਲੀ ਕਰਕੇ ਫੇਰ ਨਾ ਆ ਵੀ ਕੰਮ ਵਧੀਆ ਆਉਣ ਲੈਨ ਵੀ ਚਲੀ ਜਾਣ ਡਿਆ।
ਹਾਂ ਓਨਲਾੈਨ ਚਲੇ ਜਾਣ ਡ ਜਿੱਥੇ ਵੇਖੋ ਨ ਲੈਣ ਈ ਆ। ਕਿਤੇ ਕਿਤੇ ਉਹ ਹੈਗਾ ਦੇਨ ਲੋਕੀ ਕਿ ਮਤਲਬ ਜਾਣਗੇ ਬਰ ਕਿਤੇ ਹੋਰ। ਕੰਮ ਕਰੋ ਉਹਦਾ ਤੇ।
ਹਾਂਜੀ।
ਹਾਂਜੀ ਹੋਰ ਦੱਸੋ ਤੁਹਾਡੇ ਕੋਲ ਹੈ ਕੰਪਿਊਟਰ?
ਨਹੀਂ ਅਸੀਂ ਲਿਆ ਤੇ ਹੈਨੀ ਹੈ ਪਰ ਸੋਚਣ ਡਈ ਆ, ਥੋੜੇ ਬੱਚੇ ਵੱਡੇ ਹੋ ਜਾਂਦੇ ਫੇਿਰ ਉਹਨਾਂ ਨੂੰ ਲੈ ਕੇ ਦਾਂਗੀ। ਨਾਲੇ, ਬੱਚੇ ਨੂੰ ਨਾ ਸਿੱਖ ਖਣ ਨੂੰ ਮਿਲਦਾ, ਉੱਦਾਂ ਸਕੂਲੇ ਸਿਖਾਉਂਦੇ ਇਹਨਾਂ ਨੂੰ ਕੰਪਿਊਟਰ।
ਹਾਂ, ਉਹ ਵਧੀਆ ਗੱਲ ਵਾ ਉਸ ਸਕੂਲ ਸਿੱਖਿਆ ਹੋਊਗਾ ਤੇ ਜਾਚ ਆ ਜਾਂਦੀ।
ਸਮਝੋ ਵੀ ਜਿਹਨੂੰ ਫੋਨ ਇੰਨਾ ਚਲਾ ਲਿਆ ਨਾ ਬੱਚੇ ਨੇ, ਉਹ ਕੰਪਿਊਟਰ ਵੀ ਚਲਾ ਲੈਗਾ।
ਹਾਂ -ਹਾਂ, ਚਲਾ ਲਏਗਾ ਪਰ ਏਚ ਚੀਜ਼ਾਂ ਵੱਖਰੀਆਂ ਹੁੰਦੀਆਂ ਥੋੜ੍ਹੀਆਂ ਬਹੁਤੀਆਂ।
ਹਾਂ, ਥੋੜਾ ਬਹੁਤਾ ਫਰਕ ਹੁੰਦਾ ਪਰ ਇਹ ਵ ਵੀ ਛੇਤੀ ਜਾਚ ਆ ਜਾਂਦੀ ਹੈ ਨਾ।
ਹਾਂ, ਛੇਤੀ ਆ ਜਾਂਦੀ ਹੈ ਨਾਲੇ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ।
ਇਹ ਚਾਹੰਦੇ ਨਾ ਕੰਪਿਊਟਰ ਦਾ ਕੋਰਸ ਕੀਤਾ ਹੋਆ, ਪਤਾ ਨਹੀਂ ਸਾਲ ਦਾ ਕਿੰਨੇ ਦਾ ਤੇ ਉਹ ਮਤਲਬ ਨੌਕਰੀ ਵੀ ਮਿਲ ਜਾਂਦੀ ਹੈ, ਕਿਸੇ ਹਣ ਬੈਂਕਾਂ ਚ ਨੌਕਰੀ ਮਿਲ ਜਾਂਦੀ ਆ।
ਉਹ ਬੈਂਕ ਦੀ ਤੇ ਵੱਖਰੀ ਹੁੰਦੀ ਆ ਉਹ ਕੰਪਿਊਟਰ ਚਲਾਉਣ ਦੀ ਹੋਣੀ ਆਂ। ਦੁਕਾਨਾਂ ਤੇ, ਜਿਵੇਂ ਹੁੰਦੀ ਆ। ਉਹ ਏਦਾਂ ਦੀ ਮਿਲਦੀਆਂ, ਨਹੀਂ ਤਾਂ ਬੈਂਕ ਚ ਲੱਗਣ ਵਾਸਤੇ ਤੇ ਉਹ ਟੈਸਟ, ਕਲੀਅਰ ਕਰਨੇ ਪੈਂਦੇ ਏ।
ਹਾਂ, ਪਰ ਇਨਾਂ ਨੇ ਵੀ ਸਿੱਖਿਆ ਹੋਊਗਾ ਤੇ ਫੇਰ ਹੀ ਆਪਾਂ ਚਲਾਵਾਂਗੇ ਉੱਥੇ ਵੀ।
ਸਿਖਿਆ ਹੋਊਗਾ ਤੇ ਕੋਈ ਲੈ ਨਹੀਂ ਸਕਦਾ ਉਹ ਆਪਣੇ ਕੋਲ ਰਹਿਣਾ ਵਾ, ਸਗੋਂ ਕੰਮ ਹੀ ਹੋਣਾ ਵਾ।
ਜੇ ਸਿੱਖਿਆ ਹੋਏਗਾ ਤੇ ਜਿੱਦਾਂ ਬੰਦਾ, ਆਪਣੀ ਦੁਕਾਨ ਹੀ ਖੋਲ ਕੇ ਬਹਿ ਜਾਂਦਾ। ਜਿਦਾ ਹੁਣ, ਦੇਖੋ ਮੈ ਸ਼ਹਿਰ ਜਾਓ ਥਾਂ ਥਾਂ ਤੇ ਦੁਕਾਨਾਂ ਖੁੱਲੀਆਂ ਨੇ
ਹਾਂ, ਨਾਲੇ ਪ੍ਰਿੰਟਰ ਜੇਹਾ ਵੀ ਨਾਲ ਖੋਲ ਕੇ ਬੰਦਾ ਰਹਿ ਸਕਦਾ ਵਾ।
ਹਾਂ, ਫੋਟੋ ਕਾਪੀਆਂ ਕਈ ਸਾਰਾ ਕੁਛ ਹੂੰ, ਹੋ ਜਾਂਦਾ ਨਾ।
ਹਮ, ਉਹਦਾ ਵੀ ਕੰਮ ਬੜਾ ਵਾ ਹੁਣ ਕਈਆਂ ਨੇ ਤੇ ਚਲੋ ਘਰੇ ਰੱਖੇ ਜਿੰਨਾ ਕੋਲ ਨਹੀਂ ਹੈਗੇ
ਹੂੰ।
ਉਹ ਜਾਂਦੇ ਦੁਕਾਨਾਂ ਤੇ, ਉਹਨਾਂ ਦਾ ਵੀ ਕ ਕੰਮ ਹੈਗਾ।
ਹਾਂਜੀ।
ਹਾਂ, ਬੜਾ ਕੰਮ ਆ।
ਹੂੰ।
ਹੂੰ, ਨਈ ਬੰਦਾ ਹੌਲੀ -ਹੌਲੀ ਸਿੱਖੇ ਤੇ ਜਾਂਦਾ ਅ ਗ ਇਹਦੇ ਚ
ਹਾਂਜੀ।
ਹਨਾ, ਸਿੱਖਣ ਨੂੰ ਮਿਲਦਾ ਵਾ, ਨਾਲੇ ਕੰਪਿਊਟਰ ਤੇ ਨਾ ਨਵੀਆ, ਨਵੀਆਂ ਚੀਜ਼ਾਂ ਵੀ ਹੁੰਦੀਆਂ ਵਾ।
ਨਾ, ਕੰਪਿਊਟਰ ਤੇ ਨਹੀਂ ਹੁੰਦੀ ਆ।
ਕੰਪਿਊਟਰ ਤੇ ਨਾ ਨਵੀਆਂ, ਨਵੀਆਂ ਚੀਜ਼ਾਂ ਹੁੰਦੀਆ।
ਹਾਂਜੀ, ਹਾਂਜੀ ਕੰਪਿਊਟਰ ਤੇ, ਤੇ ਹੁੰਦੀਆਂ ਨਵੀਆਂ- ਨਵੀਆਂ ਚੀਜ਼ਾਂ।
ਹਾਂਜੀ।
ਨਾਲੇ ਸਿੱਖਣ ਨੂੰ, ਬੱਚੇ ਨੂੰ ਬੜਾ ਕੁਛ ਮਿਲਦਾ ਉਤੋਂ। ਨਾਲੇ ਹੁਣ, ਕੰਮ ਹੀ ਸਾਰਾ ਕੰਪਿਊਟਰ ਦਾ ਰਹਿ ਗਿਆ।
ਕੰਪਿਊਟਰ ਦਾ ਹੀ, ਬਸ ਇਹ ਆ ਵੀ ਜੇ ਬੰਦਾ ਜ਼ਿਆਦਾ ਵਰਤੂਗਾ ਤੇ ਫੇਰ ਨਿਗਾ ਤੇ ਵੀ ਅਸ ਪ ਮਤਲਬ ਕਿ ਪੈਣਾ ਫੇਰ ਅਸਰ
ਹੂੰ।
ਭੈਣਾ, ਬਾਕੀ ਤੇ ਹੋਰ ਤਾਂ ਨ ਕਿਤੇ ਪੈਣਾ।
ਅਸਰ ਤਾਂ ਚਲੋ ਪੈਣਾ ਵਾ ਪਰ ਕੰਮ ਸਾਰਾ ਹੁਣ ਕੰਪਿਊਟਰ ਦਾ ਜੇ ਬਾਹਰ ਜਾ ਕੇ ਵੀ ਲੋਕੀ ਜਿਆਦਾ ਕੰਪਿਊਟਰ ਦਾ ਹੀ ਕਰਨ ਡਏ ਨੇ।
ਹਾਂ, ਬਾਰ ਬਾਹਰ ਜਾ ਕੇ ਨੀ ਮੈਂ ਬਾਹਰ ਜਾਕੇ ਡਿਗਰੀਆਂ ਡੁਗਰੀਆਂ ਲੈਣਆਂ ਪੈਨੀਆ ਇਦਾਂ ਕੰਪਿਊਟਰ ਦਾ ਮਿਲਦਾ।
ਅੱਛਾ, ਠੀਕ ਏ।
ਹਾਂਜੀ। ਹੂ। ਬਾਕੀ ਇਹ ਆ ਵੀ, ਕੰਪਿਊਟਰ ਤਾਂ ਚਲੋ ਹੈਗਾ ਵਾ ਵੀ ਸੁੱਖ ਤਾਂ ਹੈਗਾ ਵਾ। ਪਰ ਜੇ ਜ਼ਿਆਦਾ ਵਰਤਾਂਗੇ ਤਾਂ ਤੁਹਾਨੂੰ ਪਤਾ ਹੀ ਹੈ। ਹਨਾ। ਉਹ ਤੇ ਫੇਰ ਫੇਰ ਕੰਮ, ਫਿਰ ਨਿਗਾਾ ਤੇ ਵੀ ਅਸਰ ਪੈਣਾ ਵਾ।
ਹਾਂ।
ਨਾਲ ਹੀ ਬੰਦਾ ਫੇਰ ਅਡਿਕਸ਼ਨ ਦੀ ਹੋ ਜਾਂਦੀ ਆ। ਵਰਤਦਾ ਰੇ ਲਵੜ। ਨਾਲੇ ਬੱਚੇ, ਇਹ ਆ ਕਿ ਗੇਮਾਂ ਵੀ ਉੱਤੇ ਖੇਡ ਦਿੰਦੀਆ। ਉਹ ਵੀ ਨਹੀਂ ਨਾ ਹੋਣੀਆਂ ਚਾਹੀਦੀਆਂ।
ਹਾਂ। ਗੇਮਾਂ ਵੀ ਖੇਡਦੇ ਨੇ ਬੱਚੇ ਵੀ।
ਹਾਂ। ਉਹੀ ਨਾ, ਇਹ ਵੀ ਨਹੀਂ ਹੋਣੇ ਚਾਹੀਦੀ।
ਹਾਂਜੀ।
ਤੇ ਹੋਰ ਦੱਸੋ?
ਠੀਕ -ਠਾਕ ਤੁਸੀਂ ਸੁਣਾਓ?
ਹਾਂ, ਕੋਈ ਨੀ, ਵੈਸੇ ਮੈਂ ਤੁਹਾਨੂੰ ਪਹੁੰਚ ਕੇ ਦੱਸਾਂਗੀ ਕਿੰਨੇ ਦਾ ਲਿਆਵੇਗਾ। ਕੰਪਊਟਰ। ਹਾਂ, ਕਿਵੇਂ ਕਲਾਂ ਕੰਪਿਊਟਰ ਨਹੀਂ ਨਾ ਹੁੰਦਾ ਉਹਦੇ ਨਾਲ ਪਾਟ ਵੀ ਹੁੰਦੇ ਨੇ। ਨਾ ਕੀ ਬੋਰਡ ਹੋ ਗਿਆ, ਮਾਊਸ ਹੋ ਗਿਆ, ਸੀ ਪੀ
ਨਾਲ ਲੇ। ਇਹ ਗੱਲ ਹੈ ਨਾ ਵੀ ਨਵਾਂ ਲੈਣ 'ਚ ਫਾਇਦਾ, ਕਿ ਜਾਂ ਪੁਰਾਣਾ ਲੈਣ ਚ' ਫਾਇਦਾ ਇਹ ਵੀ। ਹੁਣ ਤੇ ਚਲੋ ਮਿਲ ਗਿਆ ਰਿਸ਼ਤੇਦਾਰਾਂ ਕੋਲੋਂ, ਜੇ ਦੁਕਾਨ ਤੂੰ ਪੁਰਾਣਾ ਲੈਣਾ ਹੋਵੇ ਤੇ।
ਹਾਂ ਪੱਛ ਕੇ ਦੱਸਾਂਗੀ ਮੈਂ। ਨਾਲੇ ਪਤਾ ਕੀ ਹਿਸਾਬ ਹੁੰਦਾ, ਕੰਪਨੀ -ਕੰਪਨੀ ਦਾ ਵੀ। ਕੋਈ ਵਧੀਆ ਹੁੰਦੀ। ਕੋਈ ਅਹ ਜ਼ਿਆਦਾ ਵਧੀਆ ਨਹੀਂ ਹੁੰਦੀ। ਹਨਾ। ਕੋਈ ਨੀ ਮੈਂ ਤੁਹਾਨੂੰ ਪੁੱਛ ਕੇ ਦੱਸਾਂਗੀ ਤੇ ਫੇਰ ਫੋਨ ਕਰਦੀ ਆਂ।
ਹਾਂਜੀ। ਤੁਸੀਂ ਕਰਿਓ ਮੈਨੂੰ ਫੋਨ।
ਹਾਂ -ਹਾਂ ਠੀਕ। ਤੁਸੀਂ ਕਿੰਨੀ ਕੁ ਰੇਂਜ ਚ ਲੈਣਾ ਵਾ?
ਰੇਂਜ ਤੁਹਾਨੂੰ ਪਤਾ ਹੀ ਹੈ ਵੀ, ਚੀਜ਼ ਤੇ ਫਰ ਚੰਗੀ ਲੈਣੀ ਹੈ ਤੇ ਉਹ ਤੇ ਪਤਾ ਕਿਤੇ ਪਤਾ ਲੱ।
ਹਾਂ। ਚਲੋ ਠੀਕ। ਕੋਈ ਨੀ ਮੈਂ ਵੇਖ, ਕੇ ਦੱਸਾਂਗੀ ਪੁੱਛ ਕੇ ਠੀਕ। ਸਤਿ ਸ਼੍ਰੀ ਅਕਾਲ।